ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਕੀ ਹਾਲ ਏ ਤੁਹਾਡੇ?
ਵਧੀਆ ਅਸੀਂ ਤਾਂ ਬਹੁਤ ਵਧੀਆ ਹਾਂ, ਤੁਸੀਂ ਦੱਸੋ ਤੁਹਾਡਾ ਕੀ ਹਾਲ ਚਾਲ ਹੈ?
ਅੱਸੀ ਵੀ ਵਧੀਆ, ਹੋਰ ਘਰ ਪਰਿਵਾਰ ਸਭ ਠੀਕ ਨੇ?
ਸਭ ਵਧੀਆ, ਸਭ ਵਧੀਆ, ਤੁਸੀਂ ਦੱਸੋ ਅੰਕਲ ਆਂਟੀ ਤੁਹਾਡੇ ਬ੍ਰਦਰ ਸਭ
ਹਾਂ-ਹਾਂ-ਹਾਂ ਸਭ ਵਧੀਆ, ਬਹੁਤ ਵਧੀਆ। ਹੋਰ ਕੀ ਕਰਦੇ ਪਏ ਸੀ ਅੱਜ?
ਕੁਛ ਨੀ ਬਸ ਹੁਣੇ ਲੰਚ ਲੁੰਚ ਪ੍ਰੀਪੇਅਰ ਕਰਕੇ, ਬਸ ਖਾ ਖੂ ਕੇ ਬੈਠੇ ਸੀਗੇ। ਤੇ ਬਸ ਸਲੋ ਕੱਲ ਦੀ ਆ ਗਈ ਹੈ, ਕੱਲ ਫੋਨ ਆ ਗਿਆ ਕੱਲ ਵਾਸਤੇ, ਗੈਸਟ ਆ ਰਹੇ ਨੇ?
ਅੱਛਾ।
ਹਾਂ।
ਤੇ ਹੋਰ ਫਿਰ ਕੱਲ ਦੀਆਂ ਤਿਆਰੀਆਂ ਖਿੱਚਣੀਆਂ ਹੋਣੀਆਂ ਫਿਰ ਤੇ ਤੁਸੀਂ।
ਹੋਰ ਗੈਸਟ ਆ ਰਹੇ ਨੇ, ਔਰ ਹੈ ਵੀ ਖ਼ਾਸ ਗੈਸਟ, ਤੇ ਮੈਂ ਕਿਹਾ ਕੇ ਕੁਛ ਸਪੈਸ਼ਲ ਹੀ ਹੋਣਾ ਚਾਹੀਦਾ ਹੈ ਉਹਨਾਂ ਵਾਸਤੇ ਤੇ, ਖਾਤਿਰਦਾਰੀ ਤੇ ਵਧੀਆ ਹੋਣੀ ਚਾਹੀਦੀ ਹੈ। ਮੈਂ ਕਿਹਾ ਚਲੋ ਇਹਨਾਂ ਨੂੰ, ਮੈਂ ਸੋਚ ਹੀ ਰਹੀ ਸੀ ਕਿ ਤੁਹਾਨੂੰ ਫੋਨ ਕਰਾਂ ਪੁੱ ਛਾ ਕਿ ਕੀ ਉਸ ਲਾਸਟ ਟਾਈਮ ਤੁਹਾਡੇ ਘਰ ਆਏ ਸੀਗੇ ਅਸੀਂ, ਤੇ ਤੁਸੀਂ ਸਾਡੀ ਖਾਤੇਦਾਰੀ ਬਹੁਤ ਵਧੀਆ
ਅੱਛਾ, ਅਸੀਂ ਕੀ ਕਰ, ਅਸੀਂ ਕਰਨ ਵਾਲੇ ਕੌਣ ਹੁੰ ਦੇਖੋ ਕਰ ਕਰਨ ਕਰਾਉਣ ਵਾਲਾ, ਤੇ ਉਹ ਆਪ ਬੈਠਾ ਦਾ ਠੀਕ
ਹਾਂ, ਇਹ ਤੇ ਗੱਲ ਵਧੀਆ ਕੀਤੀ ਹੈ ਤੁਸੀਂ ਹਾਂ। ਨਹੀਂ, ਪਰ ਫੇਰ ਵੀ ਹੱਥਾਂ ਵਿੱਚ ਜਾਦੂ ਹੁੰਦਾ ਨਾ, ਮੈਂ ਕਿਹਾ ਪੁੱਛਾਂ ਕੀ ਪਾਇਆ ਸੀ ਕਿਵੇਂ ਰਸਿਆ ਕੀਤੀਆਂ ਸੀਗੀਆਂ, ਅਹ ਕਿਵੇਂ ਸਭ ਕੁਛ ਕੀਤਾ ਸੀ, ਮੈਨੇਜ ਡੈਜ਼ਰਟ ਵਗੈਰਾ ਵੀ ਬਹੁਤ ਵਧੀਆ ਵਧੀਆ ਸੀਗੇ, ਤੇ ਤੁਸੀਂ ਥੋੜਾ ਸੁਜੈਸਟ ਕਰੋ ਕਿ ਮੈਂ ਕੀ ਕਰਾਂ ਮਤਲਬ ਕੱਲ ਵਾਸਤੇ, ਕਿ ਕੀ ਠੀਕ ਰਹੇਗਾ?
ਦੇਖੋ ਹੁਣ ਅੱਜ ਕੱਲ੍ਹ ਚੱਲ ਰਹੀ ਹੈ ਵੈਸੇ ਤਾਂ ਗਰਮੀ। ਠੀਕ ਹੈ ਗਰਮੀ ਚੇ ਤੇ ਗੈਸਟ ਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਤੁਸੀਂ ਏਦਾਂ ਕਰਨਾ ਕਿ ਕੋਈ ਅ ਮਤਲਬ ਡਰਿੰਕ ਵਗੈਰਾ ਰੇਡੀ ਕਰ ਲੈਣਾ, ਠੀਕ ਹੈ। ਡਰਿੰਕ ਚ ਭਾਵੇਂ ਤੁਸੀਂ ਔਲਰੈਡੀ ਪ੍ਰੀਪੇਅਰਡ ਲੈਓ, ਜਾਂ ਫਿਰ ਖੁਦ ਅ ਜਿਵੇਂ ਅੱਜ ਕਲ ਲੈਮਨ ਸੋਡਾ ਬਣਾਉਂਦੇ ਆ ਘਰ, ਉਹ ਬਣਾ ਲੋ। ਠੀਕ ਹੈ ਹਾਂ ਮਜੀਟੋ ਵਗੈਰਾ ਬਣਾ ਲੋ। ਤੇ ਫੇਰ ਉਸ ਤੋਂ ਬਾਅਦ ਡਰਾਈ ਫਰੂਟ ਵਗੈਰਾ ਰੱਖ ਦੇਨਾ ਨਾਲ। ਤੇ ਬਾਕੀ ਤੁਸੀਂ ਪਲੇਟਸ ਵਗੈਰਾ ਤੇ ਜੋ ਤੁਸੀਂ ਲਗਾਉਣਾ ਚਾਹੋ ਉਹ ਹੋਜਏਗਾ, ਉਸ ਤੋਂ ਬਾਅਦ ਥੋੜ੍ਹੀ ਦੇਰ ਪੰਜ, ਦਸ ਮਿੰਟ ਰੁਕ ਕੇ ਤੁਸੀਂ ਆਪਣਾ ਪੁੱਛੋ ਬਈ, ਅਗਰ ਲੰਚ ਦੇ ਟਾਈਮ ਤੇ ਆਉਂਦੇ ਆ ਪੂਰੇ ਤੇ ਪੁੱਛ ਲੋੋ ਕਿ ਅਸੀਂ ਲੰਚ ਲਗਾਈਏ ਪਹਿਲੇ ਜਾਂ ਫਿਰ ਕੋਲਡ ਕਫੀ ਵਗੈਰਾ ਜਾਂ ਕੁਛ
ਮੇਰੇ ਖਿਆਲ ਚਾਹ ਤੇ ਨਹੀਂ ਪੁੱਛਣੀ ਚਾਹੀਦੀ, ਅਗਰ ਉਹ ਲੰਚ ਮਤਲਬ ਦੁਪਹਿਰ ਵੀ ਆ ਰਹੇ ਨੇ, ਤੇ ਚਾਹ ਤੇ ਮਤਲਬ
ਤੇ ਤਾਂਹੀ-ਤਾਂਹੀ ਫੇਰ ਵੀ ਨਾ, ਹਾਂ ਤਾਂਹੀ ਮੈਂ ਕਹਿ ਰਹੀ ਹਾਂ ਕਿ ਇੱਕ ਵਾਰੀ ਕੋਲਡ ਕੋਫੀ ਦਾ ਪੁੱਛ ਲੈਣਾ, ਏ ਇਨਕੇਸ ਵੈਸੇ ਤੋਂ ਉਹ ਨਹੀਂ ਲੈਣਗੇ। ਕਿਉਂਕਿ ਤੁਸੀਂ ਪਹਿਲੇ ਮੋਜੀਟੋ ਵਗੈਰਾ ਕਰ ਦਿੱਤਾ ਹੋਏਗਾ। ਤੇ ਉਹ ਨਹੀਂ ਕਰਨਗੇ, ਠੀਕ ਹੈ, ਤੇ ਇਨ ਕੇਸ ਅਗਰ ਉਹ ਕਹਿ ਵੀ ਦਿੰਦੇ ਆ ਤੇ ਤੁਸੀਂ ਬਣਾ ਦੋ, ਨਾਲ ਆਪਣਾ ਉਹੀਓ ਰੱਖ ਦੋ, ਚਾਹ ਤੇ ਅੱਜ ਕੱਲ ਦੇਖੋ ਕੋਈ ਵੀ ਨੀ ਪੀ ਕੇ ਰਾਜੀ ਹੁੰਦਾ ਇੰਨੀ ਗਰਮੀ ਹੈ ਬਹੁਤ ਜ਼ਿਆਦਾ, ਤੇ ਹਾਂ ਅਸੀਂ ਵੀ ਕਿ ਉੱਥੇ ਜਾਈਏ ਤੇ ਅਸੀਂ ਕਵਾਂਗੇ ਠੰਡਾ-ਠੰਡਾ ਕੁਛ ਮਿਲੇ ਸਾਨੂੰ ਪੀਣ ਲਈ। ਹਾਂ। ਹਾਂ, ਹਾਂ ਤੇ ਫਿਰ ਉਹਨੂੰ ਤੁਸੀਂ ਪੁੱਛ ਲੋ ਤੇ ਇਹ ਪ੍ਰੀਪੇਅਰ ਕਰ ਲੋ, ਫੇਰ ਉਸ ਤੋਂ ਬਾਅਦ ਲੰਚ ਚ ਤੁਸੀਂ ਡਿਸ਼ਿਸ਼ ਦੇਖ ਲਓ, ਜਾਂ ਜਿਆਦਾਤਰ ਹੁਣ ਰ ਜਿਵੇਂ ਗਰਮੀ ਦਾ ਮੌਸਮ ਹੈ, ਤੇ ਰੋਟੀ ਤੇ ਬੜੇ ਘੱਟ ਖਾਂਦੇ ਨੇ ਲੋਕੀ। ਤੇ ਤੁਸੀਂ ਛੋਲੇ ਚਾਵਲ ਬਣਾ ਲੋ ਅਗਰ ਤੁਸੀਂ ਵਾਈਟ ਛੋਲੇ ਪਸੰਦ ਕਰਦੇ ਨੇ ਗੈਸਟ ਵਾਈਟ ਛੋਲੇ ਬਣਾ ਲੋ ਜਾਂ ਫਿਰ ਰਾਜਮਾਂ ਬਣਾ ਲੋ ਜਾਂ ਫਿਰ ਤੁਸੀਂ ਬਟਰ ਪਨੀਰ ਬਣਾ ਲਓ ਜਾਂ ਮਿਕਸ ਵੈਜ ਦੀ ਸਬਜ਼ੀ ਬਣਾ ਲੋ ਨਾਲ
ਤੁਸੀਂ ਜਦੋਂ ਅਸੀਂ ਲਾਸਟ ਟਾਈਮ ਆਏ ਸੀ ਤੁਸੀਂ ਅ ਇਹ ਰੈਸਿਪੀ ਰੱਖੀ ਸੀਗੀ ਬਟਰ ਪਨੀਰ ਸ਼ੈਦ ਰੱਖਿਆ ਸੀਗਾ
ਹਾਂ ਹਾਂ ਅਸ
ਬਹੁਤ ਈ ਸੀਗਾ ਸੀ ਸੀਰੀਅਸਲੀ ਬਹੁਤ ਅੱਛਾ ਲੱਗਿਆ ਸਾਨੂੰ ਸਾਰੇ ਫੈਮਿਲੀ ਚ ਸਾਰਿਆਂ ਨੇ ਤਾਰੀਫ਼ ਕੀਤੀ। ਕਿਸੀ ਦਿਨ ਘਰ ਆ ਕੇ ਵੀ ਸਭ ਨੇ ਕਿਹਾ ਕਿ ਤੂੰ ਘਰ ਬਣਾ ਸਾਡੇ ਲਈ ਵੀ ਬਣਾ ਮੈਂ ਕਿਹਾ ਕੋਈ ਨੀ। ਉਹਨਾਂ ਨੂੰ ਪੁੱਛਾਂਗੀ ਉਹਨਾਂ ਨੇ ਕਿਵੇਂ ਬਣਾਇਆ ਸੀਗਾ ਤੇ ਅੱਜ ਫਿਰ ਤੁਸੀਂ ਇਹ ਰੈਸਿਪੀ ਦੱਸ ਦੋ ਮੈਨੂੰ ਕਿਉਂਕਿ ਤੁਸੀਂ ਕਿੰਨਾ ਤੁਸੀਂ ਕਿਵੇਂ ਪ੍ਰਪੇਅਰ ਕਰਦੇ ਓ
ਹਾਂ, ਹਾਂ ਉਹ ਕੋਈ ਨੀ ਮੈਂ ਤੇ ਐਹੀ ਕਹਿਣ ਲੱਗੀ ਸੀ। ਕਿ ਦੇਖੋ ਸ਼ਾਹੀ ਪਨੀਰ ਤੇ ਅੱਜ ਕੱਲ੍ਹ ਸਭ ਬਣਾਦੇ ਨੇ ਠੀਕ ਕ ਐ ਨਾ ਕੁਛ ਨਵਾਂ ਹਟ ਕੇ ਬਣਾਈਏ ਤੇ ਹਾਂ ਖਾਣ ਵਾਲੇ ਨੂੰ ਮਜ਼ਾ ਆਏ ਤੇ ਬਣਾਉਣ ਵਾਲੇ ਨੂੰ ਵੀ ਮਜ਼ਾ ਆਏ ਕਿ ਹਾਂ ਬਈ ਅਸੀਂ ਕੁੱਝ ਬਣਾ ਰਹੇ ਹਾਂ ਤੇ ਬ ਅਗਲੇ ਬੰਦੇ ਨੂੰ ਪਸੰਦ ਆ ਜਾਏ। ਤੇ ਹਾਂ ਤੇ ਇਸ ਕਰਕੇ ਬ ਟਰ ਪਨੀਰ ਵਿੱਚ ਤੁਸੀਂ ਅਮ ਅ ਕਰਨਾ ਕੁਛ ਨਈ ਐ ਮਸਾਲੇ ਉਹੀਓ ਪੈਂਦੇ ਨੇ ਸਭ ਚੀਜ਼ਾਂ ਤੁਸੀਂ ਆਪੇ ਦੇਖੋ ਹੁਣ ਤੁਸੀਂ ਸਭ ਤੋਂ ਜ਼ਿਆਦਾ ਲੈਣੇ ਨੇ ਅ ਪਿਆਜ ਲੈ ਲੈਣੇ ਨੇ, ਅਗਰ ਪਨੀਰ ਤੁਹਾਡਾ ਹੈ ਗਾ, ਮੰਨ ਲਓ ਅੱਧਾ ਕਿੱਲੋ ਤੇ ਬਣਾਓਗੇ ਹੀ? ਗੈਸ ਚਾਰ ਹੈ ਤੇ ਇੰਨੇ ਤਾਂ ਹੋਏਗਾ ਹੀ, ਠੀਕ ਹੈ ਨਾ, ਤੇ ਤੁਸੀਂ ਪਿਆਜ ਲੈਣੇ ਆ ਅਹ ਪੰਜ, ਛੇ ਤੇ ਵੱਡੇ-ਵੱਡੇ ਪਿਆਜ ਹੋ ਜਾਣਗੇ, ਉਹਨਾਂ ਨੂੰ ਵੱਡਾ-ਵੱਡਾ ਤੁ ਤੁਸੀਂ ਕੱਟ ਲੋ, ਠੀਕ ਹੈ, ਮੋਟਾ-ਮੋਟਾ ਕੱਟ ਲੋ ਬਿਲ ਕਿਉਂਕਿ ਉਹਨੂੰ ਤੁਸੀਂ ਸਿਰਫ
ਉਹਨੂੰ ਹਲੇ ਤੁਹਾਡਾ ਕੋਈ ਲਿੰਕ ਨਈ ਐ ਕਿ ਉਹਨੂੰ ਕੱਟਣਾ ਬਰੀਕ ਬਰੀਕ ਉਹਨੂੰ ਤੁਸੀ ਮੋ ਮੋਟਾ ਮੋਟਾ ਕੱਟ ਲੋ ਚਾਰ ਚਾਰ ਪੀਸਿਸ ਕਰਲੋ ਤ ਆਪਣੇ ਪਿਆਜਾਂ ਦੇ ਠੀਕ ਐ ਤੇ ਐਵੇਂ ਹੀ ਟਮਾਟਰ ਵੀ ਲੈਲੋ ਟਮਾਟਰ ਹੁਣ ਤੁਸੀਂ ਸੱਤ ਅੱਠ ਜਿਵੇਂ ਤੁਸੀਂ ਉਹ ਲਿੱਤੇ ਐ ਪਿਆਜ ਤੇ ਤੁਸੀਂ ਟਮਾਟਰ ਲੈਲੋ ਚਾਰ ਤੋਂ ਪੰਜ ਠੀਕ ਹੈ ਉਹ ਨੋਰਮਲ ਸਾਈਜ਼ ਦੇ ਲੈਣਾ ਵੱਡੇ ਨਾਲ ਲੈਣਾ। ਕਿਉਂਕਿ ਜਿਆਦਾ ਖੱਟਾ ਹੋ ਸਕਦਾ ਫੇਰ ਉਹਦੇ ਨਾਲ ਤੇ ਤੁਸੀਂ ਉਹ ਅਹ ਇੱਕ ਤਰਫ ਰੱਖ ਰੱਖੋ ਗੈਸ ਨੂੰ ਜਲਾਓ ਜੀ ਠੀਕ ਐ ਕੜਾਹੀ ਰੱਖੋ ਹਲਕਾ ਜੇਆ ਬਟਰ ਪਾਓ ਆਪਣਾ ਅਮੁਲ ਦਾ ਈ ਅਸੀਂ ਤੇ ਯੂਜ ਕਰਨੇ ਆ। ਠੀਕ ਐ, ਹਾਂ ਤੇ ਨਈ ਕਈਆਂ ਨੂੰ ਹੁੰ ਏਦਾ ਨਾ ਕਿ ਵਾਈਟ ਬਟਰ ਯੂਜ ਕਰਦੇ ਨੇ ਕਿ ਘਰ ਦਾ ਕੱਢਿਆ ਖੋਇਆ ਹੋ ਗਿਆ ਜਾਂ ਫਿਰ ਡਾਇਰੀਆਂ ਤੋਂ ਲਿਆਂਦੇ ਨੇ ਤੇ ਅਸੀਂ ਤੇ ਲੀ ਬੈਸਟ ਰਹਿੰਦਾ ਕਿਉਂਕਿ ਉਹਦੇ ਚ ਨਾ ਥੋੜਾ ਅੱਛਾ ਵੀ ਹੁੰਦਾ ਕੁਆਲਿਟੀ ਵੀ ਬੈਸਟ ਹੈ ਸਭ ਤੋਂ ਤੇ ਥੋੜਾ, ਹਾਂ ਤੇ ਨਮਕ ਵਗੈਰਾ ਵੀ ਵਧੀਆ ਈ ਮਤਲਬ ਇੰਨਾ ਮਤਲਬ ਉਹ ਹਾ ਸੋਲਟਿਡ ਐ। ਤੇ ਅਸੀਂ ਫੇਰ ਉਹਦੇ ਚ ਅੱਧੀ ਟਿੱਕੀ ਪਾ ਲੈਨੀ ਆ ਤੇ ਅੱਧੀ ਟਿੱਕੀ ਵਿੱਚ ਨਾ ਥੋੜ੍ਹੀ ਜਿਹੀ ਤੁਸੀਂ ਮਲਾਈ ਵੀ ਪਾਲੋ। ਠੀਕ ਐ ਤੇ ਅ ਨਾਲ ਈ, ਤੇ ਤੁਸੀਂ ਓ ਜਿਹੜੇ ਪਿਆਜ ਕੱਟੇ ਦੇ ਆ ਤੇ ਟਮਾਟਰ ਕੱਟੇ ਆ ਮੋਟੇ ਮੋਟੇ ਅਸੀਂ, ਉਹਨਾਂ ਨੂੰ ਅਸੀਂ- ਅਹ ਥੋੜ੍ਹੀ ਦੇਰ ਤੱਕ ਭੁੰਨਨਾ ਐ ਜਦ ਤੱਕ ਕਿ ਸਾਡੇ ਪਹਿਲੇ ਤਾਂ- ਪਿਆਜਾਂ ਨੂੰ ਭੁੰਨਨਾ ਐ ਅਸੀਂ ਠੀਕ ਐ ਓ ਜਦ- ਤਾਂ ਕੀ ਲਾਲ ਨਾ ਹੋ ਜਾਣ ਹਲਕੇ-ਹਲਕੇ ਲਾਲ ਜਿਆਦਾ ਵੀ ਨੀ, ਸਾੜਨੇ ਨੀ ਐ ਅਸੀ। ਕਿ ਸੜਨਗੇ ਵੀ ਨੀ ਵੈਸੇ ਵੀ ਕਿਉਂਕਿ ਮੋਟੇ-ਮੋਟੇ ਨੇ ਤੇ ਫਿਰ ਉਸ ਤੋਂ ਬਾਅਦ- ਜੈਸੇ ਈ ਟਮਾਟਰ ਪਾ ਦਿੰਨੇ ਆ ਠੀਕ ਐ ਟਮਾਟਰਾਂ ਨੂੰ ਵੀ ਥੋੜ੍ਹੀ ਦੇਰ ਭੁੰਨ ਕੇ- ਹਲਕਾ ਜੇਆ ਜਦੋਂ ਲੱਗੇ ਕਿ ਹੋ ਗਏ ਐ ਠੀਕ ਐ ਤੇ ਹਰੀਆਂ ਮਿਰਚਾਂ ਦੇ ਵਿੱਚ- ਜੇ ਪਾ ਦੋ ਸਿੱਧਾ ਹੀ ਪਾ ਦੋ।
ਸਿੱਧਾ ਹ-
ਕਿ ਹ- ਹਾਂ। ਮਤਲਬ ਅਹ ਅੱਧਾ ਅੱਧਾ ਪੀਸ ਕਰਕੇ ਪਾ ਦੋ ਤੇ- ਹੈਲੋ। ਹੈਲੋ।ਹਾਂ ਹਾਂ ਹਾਂ ਹਾਂ ਤੇ ਤੁਸੀਂ ਪਾਕ- ਕਿ ਅਹ ਥੋਮ ਵਗੈਰਾ ਵੀ ਵਿੱਚ ਅਗਰ ਤੁਸੀਂ ਅਗਰ ਤੁਹਾਡੇ ਤੁਹਾਨੂੰ ਮਤਲਬ ਤੁਹਾਡੀ ਫੈਮਿਲੀ ਅਗਰ- ਅ ਪਸੰਦ ਕਰਦੇ ਕਈਆਂ ਦਾ ਹੁੰਦਾ ਨਾ ਕਿ ਥੋਮ ਲਸਣ ਵਗੈਰਾ ਪਸੰਦ ਨੀ ਕਰਦੇ- ਤੇ ਹਾਂ ਤੇ ਫੇਰ ਉਹ ਤੁਸੀਂ ਪਹਿਲਾਂ ਪਾਣਾ ਵੈਂ ਪਿਆਜਾਂ ਦੇ ਨਾਲ ਹੀ ਪਾਣਾ। ਠੀਕ ਏ ਉਹਨੂੰ ਤੁਸੀਂ ਭੁੰਨ ਲੈਣਾ- ਭੁੰਨਣ ਤੋਂ ਬਾਅਦ ਤੁਸੀਂ ਮਿਕਸੀ ਚ ਗ੍ਰਾਇੰਡ ਕਰ ਲੈਣਾ ਮਿਕਸੀ ਉਠਾਣੀ ਹੈ ਮਿਕਸੀ ਚ ਗ੍ਰਾਇੰਡ ਕਰ ਲੈਣਾ ਸਾਰੇ- ਮਸਾਲੇ ਨੂੰ ਕੱਢ ਕੇ ਗ੍ਰਾਇੰਡ ਕਰਨ ਤੋਂ ਬਾਅਦ ਹੁਣ- ਉਹ ਇੱਕ ਪਿਊਰੀ ਦੀ ਬਣ ਜਾਏਗੀ ਸਾਡੇ ਕੋਲ- ਪੇਸਟ ਦੀ ਬਣ ਗਈ ਸਾਰੀ ਮਸਾਲੇ ਦੀ ਅਸੀਂ ਹੁਣ ਦੂਜੇ ਸਾਈਡ- ਤੇ ਉਹੀ ਉਹ ਕੜਾਹੀ ਜਿਹੜੀ ਖਾਲੀ ਹੋਈ ਐ ਉਹਦੇ ਵਿੱਚ ਹੋਰ ਅਸੀਂ ਬਟਰ ਪਾਣਾ- ਬੰਨਾ ਪੂਰਾ ਬਟਰ ਨਾਲ ਹੀ ਐ। ਬਟਰ ਪਾ ਕੇ ਅਸੀਂ ਪੂਰੀ ਟਿੱਕੀ ਹੁਣ- ਪਾ ਕੇ ਤੇ ਅਸੀਂ ਨਾ ਅਹ ਉਹਦੇ ਵਿੱਚ ਜੀਰਾ ਪਾਣਾ- ਠੀਕ ਐ ਜੀਰਾ ਪਾ ਕੇ ਓ ਮਸਾਲਾ ਪਾ ਦੇਣਾ ਐ ਮਸਾਲਾ ਪਾਣ- ਤੋਂ ਬਾਅਦ ਅਸੀਂ ਉਹਨੂੰ ਉਹਦੇ ਵਿੱਚ ਅ ਸਵਾਦਾਂ ਅਨੁਸਾਰ ਜੋ ਵੀ ਨਮਕ ਅਸੀਂ- ਘੱਟ ਪਾਵਾਂਗੇ ਕਿਉਂਕਿ ਸਾਡਾ ਬਟਰ ਪਿਆਜ਼- ਉਹਦੇ ਚ ਔਲਰੇਡੀਡੀ ਸੋਲਟ ਹੁੰਦਾ ਹੈ। ਠੀਕ ਤੇ ਇਸ ਕਰਕੇ ਨਮਕ ਅਸੀਂ ਧਿਆਨ ਨਾਲ ਪਾਉਣਾ ਕਿ ਹਾਂ ਬਈ ਜਿਆਦਾ ਨਾ ਪੈ ਜੇ ਪਨੀਰ ਵਿੱਚ ਤੇ ਹਲ- ਹਲਕਾ ਜਾਂ ਅਸੀ ਮਿਰਚ ਜਿੰਨੀ ਤੁਸੀਂ ਪ੍ਰੈਫਰ ਕਰਦੇ ਹੋ ਅਗਰ ਤੁਸੀਂ ਸਪਾਈਸੀ ਬਹੁਤ ਜ਼ਿਆਦਾ ਖਾਂਦੇ ਓ ਤੇ ਤੁਸੀਂ ਲਾਲ ਮਿਰਚ ਪਾ ਸਕਦੇ ਹੋ ਨਹੀਂ ਤਾਂ ਅਵੋਇਡ ਕਰੋ। ਅਸੀਂ ਇੰਨੀ- ਮਤਲਬ ਲਾਲ ਮਿਰਚ ਤੇ ਯੂਜ ਨੀ ਕਰਦੇ। ਬਲੈਕ ਪੇਪਰਸ ਹਾਂ ਬਲੈਕ ਪੇਪਰ ਫੇਰ ਵੀ ਯੂਜ ਕਰੇ ਹਾਂ। ਤੇ ਉਹ- ਅਸੀਂ ਬਸ ਉਸ- ਅਸੀਂ ਬਾਅਦ ਵਿੱਚੋਂ ਪਾਨੇ ਹਾਂ ਪਰ ਪਹਿਲਾਂ ਨੀ ਪਾਦੇ ਪਹਿਲਾਂ ਪਾਣ ਨਾਲ ਨਾ ਉਹ ਬਹੁਤ ਜਿਆਦਾ ਤੇਜ਼ ਹੋ ਜਾਂਦੀ ਐ। ਅਹ ਹਾਂ ਤੇ ਫੇਰ ਜੇ ਤੁਸੀਂ ਸੁੱਕਾ ਧਨੀਆ ਪਾ ਲਓ ਆਪਣਾ- ਠੀਕ ਔਰ ਜੋ ਮਸਾਲੇ ਤੁਹਾਨੂੰ ਅੱਛੇ ਲੱਗਦੇ ਨੇ ਜਿਵੇਂ ਕਿਚਨ ਕਿੰਗ ਵਗੈਰਾ ਅਗਰ- ਤੁਸੀਂ ਯੂਜ ਕਰਦੇ ਹੋ ਤਾਂ ਉਹ ਪਾ ਲਓ, ਠੀਕ ਐ ਉਹ ਪਾਣ ਤੋਂ ਬਾਅਦ- ਤੁਸੀਂ ਆਪਣੇ ਮਸਾਲੇ ਨੂੰ ਅੱਛੀ ਤਰ੍ਹਾਂ ਭੁੰਨੋ ਪੰਦ-ਪੰਜ ਦਸ ਮਿੰਟ ਤੱਕ ਠੀਕ ਐ ਪੰਜ ਦਸ ਮਿੰਟ ਤੱਕ ਭੁੰਨੋ ਤਾਂ ਤੱਕ ਭੁੰਨੋ ਜਦੋਂ ਤੁਸੀਂ ਉਹ ਬੜ ਕੇ ਨਾ ਖਾਣ ਲੱਗਜੇ ਹਲਕਾ ਹਲਕਾ। ਉਹ ਬੁਲਬੁਲੇ ਉੱਠਣ ਲੱਗ ਜਾਂਦੇ ਆ ਨਾ ਤੇ ਉਹਦੇ- ਤੁਸੀਂ ਆਪਣਾ ਕੱਟਿਆ ਹੋਇਆ ਪਨੀਰ ਪਾਦੋ। ਪੀਸਿਸ ਕੀਤੇ ਹੋਏ। ਹਾਂ- ਵੱਡੇ ਵੱਡੇ ਹੀ ਕਰਨੇ ਆ ਕਿਉਂਕਿ ਅਗਰ ਅਸੀਂ ਬਟਰ ਪਨੀਰ ਬਣਾ ਰਹੇ ਹਾਂ ਤੇ ਉਹਦੇ ਵਿੱਚ ਸਾ- ਤੁਹਾਡਾ ਪਨੀਰ ਦਿਖਣਾ ਚਾਹੀਦਾ, ਹਾਂ, ਛੋਟੇ ਹਾਂ ਜੈਸ਼ਨੋ- ਵੀ ਅੱਛਾ ਲੱਗੇ ਚਾਹੇ ਉਹਦੀ ਸ਼ੇਪ ਤੁਸੀਂ ਉਹ ਦੇ ਸਕਦੇ ਹੋ ਟਰਾਏਂਗਲ ਵਾਲੀ ਸ਼ੇਪ ਦੇ ਦੋ ਹਾਂ। ਤੇ ਤੁਸੀਂ ਉਹ ਪਾ ਦੋ ਠੀਕ ਐ, ਉਹਨੂੰ ਹੁਣ ਤੁਸੀਂ ਪੰਜ ਮਿੰਟ ਤੱਕ ਢੱਕ ਕੇ ਰੱਖ ਦੋ ਤੇ ਹਲਕਾ ਹਲਕਾ ਨਾ ਆਪ- ਪੀ ਓਇਲ ਛੱਡ ਜੇਗਾ ਤੁਹਾਨੂੰ ਪਤਾ ਮਤਲਬ ਓ ਘਿਓ ਜੇੜਾ ਮੱਖਣ ਪਾਇਆ ਦਾ ਸੀ ਅਸੀਂ ਓਦਾ ਓਇਲ ਛੱਡਦੇਗਾ। ਤੇ ਤੁਸੀਂ ਬਸ ਉਸ ਤੋਂ ਬਾਅਦ ਓਨੂੰ ਖੋਲੋ ਦੇਖੋ ਬਈ ਮਤਲਬ ਕੀ ਸਈ ਮਤਲਬ ਓ ਛੱਡ ਗਿਆ ਓਇਲ ਤੇ ਠੀਕ ਐ ਓਦੇ ਤੇ ਤੁਸੀਂ ਅਹ ਹਲਕੀ ਜੀ ਕਾਲੀ ਮਿਰਚ ਅਹ ਤੋੜ ਦੋ ਔਰ ਤੇ ਫੇਰ ਓਸ ਤੋਂ ਬਾਦ ਤੁਸੀਂ ਅਹ ਹਰਾ ਧਨੀਆ ਹਰਾ ਧਨੀਆ ਕੱਟ ਕੇ ਨਾ ਉੱਤੇ ਪਾ ਦੋ ਹਾਂਜੀ। ਤੇ ਹਰਾ ਧਨੀਆ ਪਾਣ ਤੋਂ ਬਾਦ ਤੁਸੀਂ ਓਨੂੰ ਆਪਣਾ ਮਤਲਬ ਪਰੋਸੋ ਬਸ ਕਸਟਮਰ ਅ ਕਸਟਮਰ ਕੈ ਰੀ ਆ ਗੈਸਟ ਦੇ ਸਾਮਣੇ ਤੁਸੀਂ ਰੱਖੋ ਓਨੂੰ ਪ੍ਰੇਜੇਂਟ ਕਰੋ। ਬਾਕੀ ਪ੍ਰੈਜਟੇਸ਼ਨ ਤੁਹਾਡੀ ਆਪਣੀ ਐ ਉੱਤੇ ਜੋ ਮਰਜੀ ਲਗਾਓ ਅਗਰ ਤੁਸੀਂ ਕਾਜੂ ਵਗੈਰਾ ਪਾਣਾ ਚਾਂਦੇ ਓ ਓ ਫੇਰ ਸ਼ਾਹੀ ਪਨੀਰ ਵਾਲਾ ਹੋ ਜਾਂਦਾ ਨਾ ਤੇ ਹਾਂ ਓ ਨਾ ਕਾਜੂ ਵਗ ਗੈਰਾ ਪਾਂਦੇ ਨੇ ਹਾਂ ਤੇ ਬਾਕੀ ਤੁਸੀਂ ਹਾਂ ਮਤਲਬ ਡੈਕੋਰੇਸ਼ਨ ਵਾਸਤੇ ਉੱਤੇ ਕਾਜੂ ਵਗੈਰਾ ਲਗਾਣਾ ਚਾਂਦੇ ਓ ਓਦੇ ਚ ਕੋਈ ਦਿੱਕਤ ਨੀ ਐ ਓਦੇ ਵਿੱਚ ਤੁਹਾਨੂੰ ਅੱਛਾ ਈ ਮਤਲਬ ਹਾਂ ਰੀਪ੍ਰਜੈਂਟ ਕਰਨਾ ਨਾ ਤੁਸੀਂ ਅਗਰ ਕ ਅ ਮਤਲਬ ਆਪਣੇ ਗੈਸਟ ਦੇ ਅੱਗੇ ਤੇ ਹਾਂ ਬਈ ਇਫੈਕਟਿਵ ਵੀ ਪਏਗਾ ਤੇ ਤੁਸੀਂ ਲ ਲੌ ਅਗਰ ਹੈਗੇ ਆ ਇਨ ਕੇਸ ਘਰ ਤੇ ਅਵੇਲੇਬਲ ਹੁੰਦੇ ਈ ਆ ਅੱਜ ਕੱਲ ਤੇ ਡਰਾਈ ਫਰੂਟ ਤੇ ਤੇ ਬਸ ਫਿਰ ਲਗਾਲੋ ਫੇਰ ਬ ਬਸ ਤੁਹਾਡੀ ਤਾਰੀਫ਼ ਈ ਤਾਰੀਫ਼ ਏ ਹੋਰ
ਕੱਲ ਏਹੀ ਬਣਾਣੀ ਐ ਡੈਫੀਨੇਟਲੀ।
ਹਾਂ ਡੈਜ਼ਰਟ ਤੇ ਅਹ ਬਾ ਕੀ ਅਹ ਡੈਜ਼ਰਟ ਦੀ ਗੱਲ ਕਰਾਂ ਤੇ ਓ ਫੇਰ ਤੁਸੀਂ ਭਾਵੇਂ ਕਸਟਡ ਰੱਖ ਦੇਣਾ ਯਾ ਆਈ
ਕਸਟਡ ਹਾਂ ਆਈਸ ਕਰ੍ਰੀਮ ਅ ਚਾਏ ਪ੍ਰੀਪੇਅਰਡ
ਹਾਂ-ਹਾਂ-ਹਾਂ ਕਿਉਂਕਿ ਗਰਮੀ ਬੋਤ ਐ ਫੇਰ ਨਾ ਬਹੁਤ ਔਖਾ ਜਾਂਦਾ ਐ। ਚਲੋ ਫਿਰ ਠੀਕ ਐ ਜੀ ।ਹਾਂਜੀ-ਹਾਂਜੀ-ਹਾਂਜੀ ਵੈਲਕਮ ਵੈਲ ਕਮ ਓਕੇ ਬਾਏ।